ਹਾਂ।
ਸਸ਼੍ਰੀ ਕਾਲ ਜੀ, ਹਾਂਜੀ। ਵਧੀਆ ਜੀ ਵਧੀਆ, ਆਪ ਜੀ ਕਿੱਦਾਂ ਓ ਜੀ।
ਸਭ ਵਧੀਆ, ਰੱਬ ਰਾ
ਹੋਰ ਜੀ, ਹੋ ਗਿਆ ਜੀ ਨਾਸ਼ਤਾ, ਲੰਚ ਹੋ ਗਿਆ?
ਹਾਂਜੀ, ਲੰਚ ਹੋ ਗਿਆ ਬਸ ਬੈਠੇ ਦੇ ਸੀ ਲੰਚ ਕਰਕੇ ਤੇ
ਅੱਛਾ ਜੀ।
ਅਸੀਂ ਅੱਜ ਬਨਾਈ ਮੂੰਗੀ ਧੋਤੀ ਦਾਲ ਤੇ ਨਾਲ ਆਲੂ ਸ਼ਿਮਲਾ- ਮਿਰਚ।
ਹਾਂ, ਐ ਸਭ ਤੋਂ ਵਧੀਆ ਤੁਸੀਂ ਬਿਲਕੁਲ ਪੋਸ਼ਟਿਕ ਖਾਣਾ ਖਾਂਦੇ ਓ ਬੜਾ ਵਧੀਆ।
ਹਾਂਜੀ-ਹਾਂਜੀ। ਤੇ ਤੁਸੀਂ ਕੀ ਬਣਾਇਆ ਅੱਜ?
ਅਸੀਂ ਤੇ ਦੇਖੋ ਅੱਜ ਬਣਾਏ ਸੀ ਅਸੀ ਅਪਨੀ ਇਡਲੀ ਤੇ ਸਾਂਬਰ ਤੇ ਓ ਵਾਈਫ਼ ਦਾ ਬੜਾ ਮਨ ਸੀ ਉਨੇ ਬਣਾਏ ਨੇ। ਅਸੀਂ ਕੋਸ਼ਿਸ਼ ਕਰਨੇ ਆ ਕਿ ਜਿੰਨਾ ਹੋ ਸਕੇ ਹਲਕਾ ਖਾਇਆ ਜਾਏ ਤੇ ਵਧੀਆ ਖਾਇਆ ਜਾਏ।
ਹਾਂਜੀ- ਹਾਂਜੀ, ਓ ਹਲ
ਮਸ਼ੀਨਾਂ ਦਾ ਘੱਟ ਯੂਜ ਕਰੀਏ, ਹਾਂਜੀ।
ਹਾਂਜੀ-ਹਾਂਜੀ।
ਬਸ ਐ, ਹੋਰ ਦੱਸੋ ਤੁਸੀਂ?
ਇਡਲੀ ਤੁਸੀਂ ਫੇਰ ਕਿਦੇ ਚ ਬਨਾਂਦੇ ਓ ਕੁੱਕਰ ਚ ਕੇ ਮਾਈਕਰੋਵੇਵ ਚ?
ਨਈ- ਨਈ, ਇਡਲੀ ਦਾ ਇਡਲੀ ਮੇਕਰ ਅਸੀਂ ਰੱਖਿਆ ਹੋਇਆ ਵੇ ਇਡਲੀ ਮੇਕਰ ਤੋਂ ਹੀ ਵਧੀਆ ਬਨਦੀ ਏ। ਮਾਈਕ੍ਰੋਵੇਵ ਦਾ ਤੇ ਬੜੀ ਘੱਟ ਵਰਤੋਂ ਕਰਨੀ ਸੀ। ਬੜੀ ਜ਼ਿਆਦਾ ਲੋੜ ਪੈ ਜੇ ਜਿਵੇਂ। ਤਾਂ ਈ ਕਿਉਂਕਿ ਮਸ਼ੀਨਾਂ ਦੀ ਵਰਤੋਂ ਜਿੰਨੀ ਘੱਟ ਹੋ ਸਕੇ ਜਿੰਨਾ ਪ੍ਰਾਕ੍ਰਿਤਿਕ ਤਰੀਕੇ ਨਾਲ ਬਣਿਆ ਜਾਏ ਸਮਾਨ ਓ ਜਾ ਜਾਦਾ ਵਧੀਆ ਤੇ ਪੋਸ਼ਟਿਕ ਹੁੰਦੈ।
ਹਾਂ- ਹਾਂ, ਬਿਲਕੁਲ ਸਈ ਕੈ ਰੇ ਹੋ।
ਹਾਂਜੀ, ਤੇ ਜਿਵੇਂ ਕਿਸੇ ਨੇ ਮੰਨ ਲਓ ਬਣਾਣਾ ਹੋਏ, ਕੋਈ ਪੀਜ਼ਾ ਬਣਾਣਾ ਹੋਏ ਤੇ ਮੇਰੀ ਕੋਸ਼ਿਸ਼ ਹੁੰਦੀ ਏ ਪੀਜ਼ਾ ਜਿੰਨਾ ਹੋ ਸਕੇ ਤਵੇ ਦੇ ਉੱਪਰ ਢੱਕ ਕੇ ਬਣਾਇਆ ਜਾਏ। ਮਾਈਕ੍ਰੋਵੇਵ, ਓਵਨ ਦੀ ਵਰਤੋਂ ਕਰਨ ਤੋਂ ਜਾਦਾ ਵਧੀਆ ਓ ਤਰੀਕਾ ਵਧੀਆ।
ਹਾਂਜੀ।
ਤੇ ਕਈ ਵਾਰ ਜਾਦਾ ਲੋੜ ਪੈਂਦੀ ਤੇ ਫਿਰ ਯੂਜ- ਵਰਤੋਂ ਕਰਦੇ ਵੀ ਆ, ਮਗਰ ਕੋਸ਼ਿਸ਼ ਹੁੰਦੀ ਏ ਘੱਟ ਕਰੀਏ। ਤੁਸੀਂ ਕਿਵੇਂ ਬਣਾਂਦੇ ਓ ਜੀ?
ਮੈਂ ਵੈਸੇ ਕੁੱਕਰ ਰੱਖਿਆ ਵਾ ਇਡਲੀ ਦਾ, ਤੇ ਕਈ ਵਾਰੀ ਜਲਦੀ ਹੋਏ ਤੇ ਮਾਈਕ ਤਵੇੇ ਵਿੱਚ ਵੀ ਬਣਾ ਲਈ ਦੀ ਏ।
ਹਾਂਜੀ, ਹਾਂਜੀ।
ਮਾਈਕਰੋਵੇਵ ਵਿੱਚ ਨਾ ਰੇਜ਼ ਨਿਕਲਦੀਆਂ, ਬੜੇ ਨਾ ਮੈਨੂੰ ਹੁੰਦਾ ਕਿ ਬੜੇ ਧਿਆਨ ਨਾਲ ਕੋਈ ਭਾਂਡਾ ਯੂਜ਼ ਕਰਨਾ ਪੈਂਦਾ ਏ।
ਬਿਲਕੁੱਲ ਬਿਲਕੁੱਲ, ਉਹ ਤੇ ਹੈ!
ਪਲਾਸਟਿਕ ਅਗਰ ਯੂਜ਼ ਕਰ ਲਉ, ਪਲਾਸਟਿਕ ਵੀ ਬੜੀ ਅੱਛੀ ਹੋਣੀ ਚਾਹੀਦੀ ਏ, ਤੇ ਨਹੀਂ ਤੇ ਫੇਰ ਕੱਚ ਦਾ ਹੀ ਯੂਜ਼ ਕਰੀਦਾ। ਵੀ ਫਾਇਦਾ ਤੇ ਹੈ, ਏਦੇ ਚ ਸਮਾਨ ਜਲਦੀ ਬਨ ਜਾਂਦਾ। ਪਰ ਅ ਵਿੱਚੋ ਵਿੱਚੋ ਨਾ ਕਿੱਥੇ ਟੈਨਸ਼ਨ ਜੀ ਵੀ ਰਹਿੰਦੀ, ਕਿ ਹਾਏ ਏਦੇ ਚ ਰੇਜ਼ ਨਿਕਲਦੀਆਂ ਨੇ, ਬੱਚਿਆਂ ਨੂੰ ਖਵਾਉਣਾ ਏ, ਤੇ ਕੋਈ ਨੁਕਸਾਨ ਨਾ ਹੋ ਜੇ।
ਬਿਲਕੁੱਲ, ਇਹ ਤੇ ਸੋਚਣਾ ਪੈਂਦਾ ਬੜਾ ਸਾਨੂੰ ਹੁਣ ਇਸ ਤਰਾਂ ਕਹਿਣਾ, ਮੈਂ ਤਾਂ ਦੇਖੋ ਮੇਰੇ ਕੋਲ ਓਵਨ ਵੀ ਹੈ ਤੇ ਮਾਈਕਰੋਵੇਵ ਵੀ ਹੈ, ਲੇਕਿਨ ਅਸੀਂ ਪਿੱਛੇ ਏਅਰ ਫਰਾਈਰ ਮੰਗਾਇਆ ਸੀ। ਮੈਂ ਸਭ ਕੋਲ ਸੁਣ ਲ ਵੀ ਏਅਰ ਫਰਾਈ ਚੱ ਸਭ ਤੋਂ ਵਧੀਆ ਬਣਦਾ ਵੇ। ਕੋਈ ਰੇਜ਼ ਆਉਂਦੇ ਚ ਕੋਈ ਦਿੱਕਤ ਨਹੀਂ ਆਉਂਦੀ, ਤੇ ਜਦੋਂ ਲੋੜ ਪੈਂਦੀ ਹੈ ਤੇ ਮੈਂ ਬਹੁਤ ਜ਼ਿਆਦਾ ਦੇ ਮਾਈਕਰੋਵੇਵ ਤੇ ਅਸੀਂ ਰੱਖਤਾ ਸਾਈਡ ਤੇ ਹੀ। ਤੇ ਏਅਰ ਫਰਾਈਜ਼ ਚ ਤੇ ਵਿੱਚ ਕੁੱਛ ਵੀ ਰੱਖਦੋ, ਸਿਲੀਕੋਨ ਦਾ ਹੋਏ, ਕੱਚ ਦਾ ਭਾਂਡਾ, ਕੋਈ ਵੀ ਰੱਖਦੋ। ਓੰਦੇ ਚ ਵਧੀਆ ਬਣ ਜਾਂਦਾ ਹੈ, ਤੇ ਮਾਈਕ੍ਰੋਵੇਵ ਇਹ ਥੋੜ੍ਹਾ ਸੋਚਣਾ ਪੈਂਦਾ ਹੈ, ਵੀ ਹਾਂ ਇਹ ਰੇਜ਼ ਕਹਿੰਦੇ ਬਾਰੇ ਬੜਾ ਅਸੀਂ ਗਲ ਸੁਣਿਆ ਹੋਇਆ ਨਾ, ਮਾਈਕਰੋਵੇਵ ਦੇ ਰੇਜ਼ ਖਰਾਬ ਕਰਦੀਆਂ ਨੇ। ਤੇ ਇਸ ਇਸ ਕਰਕੇ ਮੈਂ ਕੋਸ਼ਿਸ਼ ਕਰਨਾ ਕਿ ਜਿੰਨਾ ਹੋ ਸਕੇ, ਵੈਸੇ ਤੇ ਵਰਤੋਂ ਨਾ ਹੀ ਕਰੀਏ। ਕਰੀਏ, ਤੇ ਏਅਰ ਫ੍ਰਾਇਰ ਵਰਗੀ ਚੀਜ਼ਾਂ ਦਾ ਵਰਤੋਂ ਹੀ ਕਰੀਏ।
ਹਾਂ, ਨਹੀਂ ਠੀਕ ਹੈ। ਹਾਂ, ਬਿਲਕੁੱਲ ਸਹੀ ਏ ਕਿ ਮਾਈਕ ਕ੍ਰੋਵੇਵ ਵਿੱਚ ਨਾ, ਲਿਮਿਟ ਦਾ ਹੀ ਮਤਲੱਬ ਬੜਾ ਇੱਕ ਜ਼ਰੂਰੀ ਕੰਮ ਹੈ ਨਾ, ਜਿਸ ਤਰਾਂ ਕਿ ਹਾਂ ਬਈ ਹੁਣ ਪਰ, ਪਰ ਭਾ ਉਹਦਾ ਨਾ ਬਰਤਨ ਸਹੀ ਹੋਣਾ ਚਾਹੀਦਾ, ਕਛ ਦਾ ਪ੍ਰੋਪਰ। ਹਾਂ ਅਗਰ ਬਰਤਨ ਸਹੀ ਏ ਨਾ ਫੇਰ ਇੰਨਾ ਜਾਦਾ ਨੁਕਸਾਨ ਨਹੀਂ ਕਰਦਾ ਲੇਕਿਨ ਅਗਰ ਹਲਕਾ ਜਿਆ ਵੀ ਬਰਤਨ ਅਸੀਂ ਉਹਦੇ ਚ ਥੋੜਾ ਇਹਨਾਂ ਚ ਪਲਾਸਟਿਕ ਹਲਕੀ ਪਲਾਸਟਿਕ ਰਾਖਤੀ ਉਹ ਤੇ ਫੇਰ ਦੋਨੋ ਰੇਜ਼ ਮਿਲਦੀਆਂ ਨੇ, ਤੇ ਉਹ ਖਾਣੇ ਦਾ ਨਾਸ ਮਾਰ ਦਿੰਦੀਆਂ ਨੇ।
ਬਿਲਕੁੱਲ ਨਾਲੇ ਤੁਸੀਂ ਧਿਆਨ ਦਿਓ ਨਾ ਅਗਰ ਤੇ ਅਸੀਂ ਤੁਸੀਂ ਮੈਂ ਜੋ ਬਾਰੀਕੀ ਨਾਲ ਚਿਨ ਨੂੰ ਥੋੜ੍ਹਾ ਮੈਂ ਦੇਖ ਨਿਰੀਖਣ ਵੀ ਕੀਤਾ ਸੀ। ਜਿਵੇਂ ਅਸੀਂ ਚਾਹ ਪੀਂਦੇ ਹਾਂ ਬਾਜ਼ਾਰ ਚ ਕਈ ਵਾਰ ਅਸੀਂ ਮੰਨ ਲਓ ਕੋਈ ਨਗਰ ਕੀਰਤਨ ਆਇਆ, ਕੋਈ ਸਮਾਗਮ ਹੁੰਦਾ ਹੈ, ਚਾਵਾਂ ਲਾਈਆਂ ਹੁੰਦੀਆਂ ਨੇ ਸਿਸ਼ ਸਟੀਲ ਦੇ ਗਲਾਸ 'ਚ ਚਾਹ ਪਾ ਕੇ ਪੀਓ ਤੇ ਉਹੀਓ ਚਾਹ ਤੁਸੀ ਜਿਹੜੇ ਗਲਾਸ ਮਿਲਦੇ ਨੇ, ਜੋ ਅਹ ਅਹ ਦਿੰਦੇ ਨੇ ਆਪਣੇ ਗੱਤੇ ਵਰਗੇ ਗਿਲਾਸ ਪਲਾਸਟਿਕ ਦੇ ਉਂਦੇ 'ਚ ਪੀਓ ਦੋਹਾਂ ਦੇ ਚਾਹ ਪੀਣ ਚ ਫ਼ਰਕ ਏ ਸਵਾਦ ਦਾ ਬੜਾ ਫ਼ਰਕ ਪਏਗਾ ਜੀ। ਕਿ ਜਿਹੜਾ ਉਹ ਜੋ ਗਲਾਸ ਐ ਨਾ ਜਿਹੜਾ ਬੰਦਾ ਉਹ ਕਹਿੰਦੇ ਗੱਤੇ ਦਾ ਵੇ ਔਂਦੇ ਚ ਅਗਰ ਬਾਰੀਕ ਧਿਆਨ ਨਾਲ ਦੇੇਖੋ ਇੱਕ ਪਲਾਸਟਿਕ ਦੀ ਪੰਨੀ ਲੱਗੀ ਹੁੰਦੀ ਵਿਚਕਾਰ।
ਹਾਂਜੀ।
ਉਹ ਕੀ ਕਰਦੀ ਏ, ਉਹ ਤੁਹਾਡੀ ਚਾਹ ਦਾ ਸਵਾਦ ਖਰਾਬ ਕਰਦੀ ਏ। ਓਦੇ ਚ ਤਾਂ ਮਾਈਕਰੋ ਬਿਲਕੁਲ ਬੜੇ ਬਾਰੀਕ ਜੇ ਕਣ ਹੁੰਦੇ ਨੇ ਪਲਾਸਟਿਕ ਦੇ। ਜੇ ਚਾਏ ਵੀ ਮਿਲ ਜਾਂਦੇ ਨੇ
ਗਰਮ ਚੀਜ਼ ਵੀ ਮਿਲ ਜਾਂਦੀ ਗਰਮ ਚੀਜ਼ ਤੇ ਤੇ ਸ਼ਬਦੋ ਖਰਾਬ ਕਰਦੀ ਸ਼੍ਰੀ ਬ੍ਰਿਜ ਆਲਾ, ਚ ਉਨ੍ਹਾਂ ਦੀ ਵਰਤ ਤੋਂ ਅਸੀਂ ਬੋਤ ਘੱਟ ਕਰੀਏ, ਕਈ ਵਾਰ ਅਸੀਂ ਨਾ ਜਿਵੇਂ ਮੰਨ ਲਓ ਏ ਮੇਰੀ ਵਾਈਫ ਕਹਿੰਦੀ ਕਿਸੀ ਉਹ ਲੈਣਾ ਕਪਕੇਕ ਲੈਣਾ ਵੈਂ ਆਪਣਾ ਇਹ ਚੋਕੋ ਲਾਵਾ ਬਣਾਉਣਾ ਵੈਂ ਤੇ ਮੈਂ ਕਹਿਣਾ ਜਿੰਨਾ ਹੋ ਸਕੇ, ਬਰਤਨ ਦੂਝਾ ਰੱਖੋ ਇਹ ਜਿਹੜੇ ਗਲਾਸ ਨਹੀਂ ਮਿਲਦੇ ਬਜ਼ਾਰ ਕਹਿੰਦੇ ਨੇ ਗੱਤੇ ਦੇ ਨੇ ਲੇਕਿਨ ਅੰਦਰ ਪਲਾਸ਼ਟਿਕ ਲੱਗੀ ਹੁੰਦੀ ਓ ਬੜੇ ਖਰਾਬ ਕਰਦੇ ਨੇ ਓਦੀ ਵਰਤੋਂ ਨਾ ਕਰੀਏ ਆਂ, ਅਸੀਂ ਬਸ ਬੁੱਕ ਕੋਸ਼ਿਸ਼ ਕਰੀਏ ਕਿ ਜਿੰਨਾ ਅਸੀਂ ਕੱਚ ਦੇ ਭਾਂਡੇ ਵਿੱਚ ਵਰਤੋਂ ਕਰੀਏ ਜਾਂ ਸਟੀਲ ਦੇ ਭਾਂਡੇ ਲਈਏ। ਬਾਕੀ ਪਲਾਸਟਿਕ ਬਿਲਕੁਲ ਵੀ ਇਹ ਸਭ ਖ਼ਰਾਬ ਕਰਦੀ ਏ। ਹੁਣ ਵਦੀਆ ਪਲਾਸਟਿਕ ਕਿੱਥੋਂ ਮਿਲੇ ਸਾਨੂੰ ਕੀ ਪਤਾ, ਏ ਨਾ
ਹਾਂ ਓਈ ਪਲਾਸਟਿਕ ਕੈਨ ਮਤਲਬ ਸਾਰੇ ਕਹਿ ਦਿੰਦੇ ਨੇ ਆਪਣਾ ਸਮਾਨ ਵੇਚਣ ਵਾਸਤੇ ਫਿਰ ਕਿ ਵਦੀਆ ਏ ਪਰ
ਜੀ ਪਲਾਸਟਿਕ ਕੋਈ ਵੀ ਠੀਕ ਨਈ ਏ।
ਪਲਾਸਟਿਕ ਕੋਈ ਵੀ ਠੀਕ ਨਈ ਏ।
ਹੁਮ ਕਦੇ ਵੀ ਹਾਂਜੀ
ਤੇ ਇਹ ਮੈਂ ਵੀ ਸੋਚਿਆ ਸੁਣਿਆ ਏ ਕਿ ਜਿਹੜਾ ਇਹ ਆਦਾਂ ਜਿਸ ਤਰ੍ਹਾਂ ਤੁਸੀਂ ਐਰਫਰਾਵੀਕ ਕਿਏ ਇਹਦੀ ਵੀ ਰੇਸ ਖਾਮ ਨੀ ਕਰਦੀਆਂ ਨੇ?
ਜਦ ਤੂੰ ਮੈਂ ਇਸ ਕਰਕੇ ਨਾ ਮੈਂ, ਇਸ ਮਤਲਬ ਬੀ ਗੂਗਲ ਜੀ ਪੀ ਟੀ ਏ ਗੂਗਲ ਚੈਟ ਜੀ ਪੀ ਟੀ ਵਰਗੀਆਂ ਚੀਜਾਂ ਮੈਂ ਏਨੂੰ ਤੁਰੰਤ ਦੇਖਣ ਕਿੱਥ ਅਸੀਂ ਦੇਖਿਆ ਨਾ ਹਰ ਜਗ੍ਹਾ ਤੇ ਕਿਹਾ ਜਾ ਰਿਹਾ ਏ ਕਿ ਇਹ ਫਾਇਰ ਬਾਕੀ ਸਭ ਤੋਂ ਜ਼ਿਆਦਾ ਬਿਹਤਰ ਏ, ਵਰਤੋਂ ਕਰਨ ਦੇ ਲਈ, ਕਹਿੰਦੇ ਛੱਣਾ ਦੇ ਸਿਕ। ਕੋ ਜਿਵੇਂ ਤੁਸੀਂ ਕੁਛ ਬਣਾਉਣਾ ਮੰਨ ਲਓ। ਮੰਨ ਲਓ ਪਿੱਛੇ ਅਸੀਂ ਬਣਾਣਾ ਸੀ ਨਾ ਪਨੀਰ ਟਿੱਕਾ ਵਰਗੀ ਚੀਜ਼ਾਂ ਬਣਾਣੀਆਂ ਨੇ। ਥੋੜ੍ਹਾ ਜਿਹਾ ਉੱਥੇ ਦੀ, ਗਾਰਨਿਸ਼ ਕਰ ਲੈਂਦੇ ਥੋੜ੍ਹਾ ਜਿਹਾ ਓਇਲ ਜਾਂ ਤੇਲ-ਘਿਉ ਜਿੰਦੇ ਵੀ। ਬਸ ਥੋੜ੍ਹਾ ਜਿਹਾ ਕਰਕੇ ਰੱਖ ਦੋ। ਤੇ ਓ ਪੱਕ ਕੇ ਬਾਰ ਆਂਦਾ ਅੱਛੇ ਤਰੀਕੇ ਨਾਲ, ਕੁਲਦੀ ਜੀ ਇੰਨੀ ਰੇਜ ਨਹੀਂ। ਪੈਂਦੀ ਹੈ ਜਿੰਨੀ ਮਾਈਕ੍ਰੋਵੇਵ ਰੇਜ ਪੈਂਦੀਆਂ ਨੇ ਤਿਰੰਗਾਂ ਔਂਦੀਆਂ ਨੇ ਓ ਥੋੜਾ ਬਗੇ ਮੈਂ ਜਿੰਨਾ ਜ ਜਿੰਨਾ ਮੈਂ ਦੇਖਣ ਕੀਤਾ ਮੈਨੂੰ ਤੇ ਲੱਗਿਆ ਵੀ ਸਭ ਨਾਲੋਂ ਅਸੀਂ ਗੂਗਲ ਇੱਕ। ਕਿਸੇ ਹੋਰ ਤਰੀਕੇ ਨਾਲ ਵੀ ਹਦੀ ਪੜ੍ਹਿਆ ਵੇ ਤੇ ਮੈਨੂੰ ਦੇਖਣ ਨੂੰ ਮਿਲਿਆ ਗੇਰ ਫਾਇਦੇ ਸਭ ਤੋਂ ਬਿਹਤਰ ਹੈਗਾ ਵੀ ਵਰਤੋਂ ਵਿੱਚ ਬਾਕੀ ਤੁਸੀਂ ਵੀ ਤੁਸੀਂ ਆਪਣਾ ਤੁਹਾਨੂੰ ਅਗਰ ਪਤਾ ਏ ਤਜਰਬਾ ਵੰਡੋਗੇ ਸਾਨੂੰ ਵਦੀਆ ਲੱਗ ਚੀਜ਼ ਬਾਰੇ ਵਿਚਾਰ ਕਰਾਂਗੇ। ਅਗਰ ਐਸਾ ਕੁਛ ਏ ਤੁਹਾਨੂੰ ਲੱਗਦਾ ਵੇ ਕੁਛ ਕਮੀ ਏ ਤੇ ਅਸੀਂ ਵਰਤੋਂ ਨੀ ਕਰਨ ਦੇਵੀ।
ਨਈ ਵੈਸੇ ਤਾਂ ਕੈਂਦੇ ਨੇ ਓਦੇ ਨਾਲੋਂ ਜਿਵੇਂ ਪਰ ਗਰਮ ਤੇ ਓ ਰੇਜ਼ ਨਾਲ ਈ ਕਰਦਾ ਓ ਵੀ।
ਬਿਲਕੁਲ-ਬਿਲਕੁਲ ਓ ਤੇ ਐ।
ਹਾਂ। ਤੇ ਐ ਵੇਂ ਕਿ ਥੋੜ੍ਹਾ ਜਿਹਾ ਮਾਈਕ੍ਰੋਵੇਰ ਨਾਲ ਬਚਾ ਏ ਯਾ ਕੁਛ ਏ। ਤੇ ਬਣਦਾ, ਵੈਸ ਵੀ ਰੋਜ਼ ਮੈਂ ਮੈਂ ਸੋਚਣੀ ਹਾਂ ਕਿ ਰੋਜ਼ ਐਵੇਂ ਹੀ ਚੀਜ਼ਾਂ ਦੀ ਵਰਤੋਂ ਨਾ ਕੀਤੀ ਜਾਏ। ਹਾਂ ਕਦੀ-ਕਦੀ ਚੱਲ ਸਕਦਾ ਏ, ਤੇ ਪ ਕਦੀ-ਕਦੀ ਨੂੰ ਨੁਕਸਾਨ ਏਨਾਂ ਨੀ ਕਰਦਾ ਔਰ ਕਈ ਲੋਕਾਂ ਦੇ, ਘਰਾਂ 'ਚ ਮੋਸਟਲੀ ਚੀਜਾਂ ਹੀ ਏਨਾਂ 'ਚ ਬਨਦੀਆਂ ਨੇ। ਜਿਸਰਾਂ ਕਈ, ਕਈ ਲੇਡੀਜ਼ ਨੇ ਓ ਤਾਂ ਸਵੇਰੇ ਖਾਨਾ ਬਨਾ ਕੇ ਰੱਖ ਦਿੰਦੀਆਂ ਨੇ ਡੋਂਗੀਆਂ 'ਚ ਪਾ ਕੇ ਰੱਖ ਦਿੰਦੀਆਂ ਨੇ ਤੇ ਸਾਰਾ ਦਿਨ ਜੇ ਗਰਮ ਕਰਨੈ ਮਾਈਕਰੋਵੀ 'ਚ ਰੱਖਿਆ ਤੇ ਗਰਮ ਹੋ ਗਿਆ। ਤੇ ਦੇਖੋ ਫਾਏਦਾ ਵੀ ਏ ਅਗਰ ਮਾਈਕ੍ਰੋਵੇਵ ਵਿੱਚ ਜਿਵੇਂ ਅਸੀ ਰਾਈਸ ਗਰਮ ਕਰ ਰੇ ਆਂ ਯਾਂ ਓਦੇ 'ਚ ਗਰਮ ਕਰ ਰੇ ਆਂ। ਓ ਭਾਂਡੇ ਦੇ ਨਾਲ ਲੱਗਦੇ ਨੀ ਐ, ਬ ਥੋੜਾ ਜਾ ਪਾਨੀ ਪਾਓ ਤੇ ਤੁਸੀ ਗਰਮ ਕਰੋ। ਬੜੇ ਸੋਨੇ ਗਰਮ ਹੋ ਜਾਂਦੇ ਐ। ਜਦੋਂ ਤੁਸੀ ਅਸੀ ਗੈਸ ਤੇ ਗਰਮ ਕਰਨੇ ਆਂ ਤੇ ਓ ਕਿੰਨਾ ਕਿੰਨੇ ਚਾਵਲ ਤੇ ਨਾਲ ਈ, ਭਾਂਡੇ ਦੇ ਨਾਲ ਈ ਚਮੜ ਜਾਂਦੇ ਐ।
ਹਾਂਜੀ-ਹਾਂਜੀ।
ਆਂ ਪਰ ਕਈ, ਕਈ ਫਾਇਦੇ ਵੀ ਨੇ ਤੇ ਕਈ ਨੁਕਸਾਨ ਵੀ ਨੇ ਏਦੇ। ਹਾਂਜੀ।
ਖੋ ਐੰਦੀ ਸੋਚ ਮੇਰੀ ਕੀ ਐ ਦੇਖੋ ਹੁਨ ਜੇ ਚੋਲ ਗਲਮ ਕਰਨੇ ਆਂ, ਸਭ ਤੋਂ ਵਧੀਆ ਤਰੀਕਾ ਐ, ਐ-ਐ ਇੱਕ ਤਵਾ ਰੱਖ ਦੋ ਜੀ ਗੈਸ ਤੇ, ਤਵਾ ਗਰਮ ਹੋਜੇ ਓਥੇ ਚੋਲ ਪਾ ਦੋ ਤੇ ਨਾ ਚੋਲ ਨਾਲ ਲੱ ਗਨਗੇ, ਇੰਨੇ ਵਧੀਆ ਗਰਮ ਹੋਨਗੇ, ਨਾਲ ਚਿਪਕਨਾ, ਚਿਪਕਨੇ ਕੋਈ ਨੀ ਹੈਗੇ। ਐਸ ਤਰੀ ਕਾ ਵਧੀਐ। ਮਤਲਬ ਏਨੀ ਕੋਈ ਦਿੱਕਤ ਨੀ ਐ। ਚੋਲ ਜਦੋਂ ਗਰਮ ਕਰਨੇ ਨੇ ਤਵੇ ਤਵਾ ਥੋੜਾ ਗਰਮ ਕੀਤਾ ਓਂਦੇ ਉੱਪਰ ਥੋੜਾ ਜਿਆ ਆ ਘਿਓ ਲਾ ਲੋ ਫੇਰ ਥੋੜਾ ਜਾ। ਤੇ ਓਨੂੰ ਪਲਟਦੇ ਰਓ ਚੋਲ ਨੂੰ। ਚੋਲ ਗਰਮ ਹੋ ਜਾਨਗੇ, ਬਿਲਕੁਲ ਸੋਨੇ ਤੇ ਨਾਲ ਲੱਗਨੇ ਵੀ ਨੀ। ਅਗਰ ਅਸੀ ਐ ਤਰੀਕਾ ਅਪ ਨਾਈਏ ਮਤਲਬ ਵਰਤੋਂ ਅ ਕਰਕੇ ਵਧੀਆ ਹੈ ਲੇਕਿਨ ਅਗਰ ਅਸੀ ਜਿੰਨਾ ਹੋ ਸਕੇ ਓਨੂੰ, ਓਨੂੰ ਇਗਨੋਰ ਕਰੀਏ ਯਾ ਘੱਟ ਕਰੀਏ ਤੇ ਹੁਣ ਜੇ ਓ ਮੈਂ ਤੁਸੀ ਕੈ ਰੇ ਸੀ ਵੀ ਅ ਏਅਰ ਫ੍ਰਾਏਅ 'ਚ ਕਨਕਾਂ ਨਿਕਲਦੀਆਂ ਨੇ ਤੇ ਅਗ ਐ ਐ ਤੇ ਅਗਰ ਅਸੀ ਓਵੇਂ ਤੇਲ ਇੱਚ ਫ੍ਰਾਈ ਕਰੀਏ ਮਤਲਬ ਮੈਂ ਬਨੇ ਫ੍ਰੈਂਚ ਫ੍ਰਾਈਜ਼ ਬੱਚਿਆਂ ਆਸਤੇ ਹੁਨ ਤੇਲ ਗੈਸ ਤੇ ਪਾਈਏ ਤੇਲ ਇੱਚ ਫ੍ਰਾਈ ਹੋ ਕੇ ਜਿੰਨਾ ਤੇਲ ਓ ਪੀਨਗੀਆਂ, ਉਸ ਦਾ ਏੱਕ-ਦੋ ਪਰਸੈਂਟ, ਏੱਕ-ਦੋ ਫੀਸਦੀ ਤੇਲ ਈ ਏ ਜੜਾ ਏਅਰ ਫ੍ਰਾਈ 'ਚ ਪੀਨਗੀਆਂ ਓ। ਅਜ਼ੀ ਓਦੇ ਸਿਰਫ਼ ਸਪ੍ਰੇ ਕਰਨਾ ਤੇਲ ਤੋ ਓ ਬਿਲਕੁਲ ਸੇਮ ਸੁਵਾਦ ਆਏਗਾ ਦੋਵਾਂ ਦਾ ਤੇ ਓ ਫ਼ਰਕ ਦੇ ਖੋ ਨਾ ਇੰਨਾ ਤੇਲ ਪੀਂਦੀਆਂ ਪੀਐਂ ਨੇ ਏ ਚੀਜਾਂ। ਟਿੱਕੀ ਬਨਾਨੀ ਏ ਟਿੱਕੀ ਏਵੇਂ ਨੀ ਬਨੇਗੀ ਥੋੜਾ ਤੇਲ ਖਿਲਾਰ ਤਾ ਬਸ। ਤੇ ਐ ਐਂਦਾ ਫਾਇਦਾ ਦੇਖੋ ਨਾ ਇੰਨਾ ਸਾਰ ਤੇਲ ਵੀ ਨੀ ਪੀ ਰੀਆਂ। ਫੇਰ ਤੇਲ ਫ੍ਰੀ ਚੀਜਾਂ ਭੀ ਖਾਨ ਨੂੰ ਮਿਲਦੀਆਂ ਪੀਆਂ ਨੇ ਅਸੀ ਓ ਸੋਚ ਕੇ ਇੱਕ ਦੇਖੀਏ ਤੇ ਵਧੀਐ, ਬਾਕੀ ਤਿਰੰਗਾ ਕੋ ਹੁਨ ਹਰ ਚੀਜ ਦਾ ਫਾਇਦਾ ਵੀ ਏ ਨੁਕਸਾਨ ਵੀ ਏ।
ਹਾਂਜੀ, ਹਾਂ ਓਨੂੰ ਵੈਸੇ ਵੀ ਕਿਚਨ 'ਚ ਏਨੇ ਐਪਲਾਇੰਸਿਸ ਆ ਗਏ ਨੇ ਕਿ ਤੁਸੀ ਅ ਚੋਪਰ ਲੈੱਲ ਲੋ, ਮਿਕ ਸੀ ਲੈੱਲ ਲੋ ਤੇ ਮਤਲਬ ਕਾਫੀ ਯਾਦਾ ਬਈ ਈਜ਼ੀ ਹੋ ਗਿਆ ਦੈ ਕੰਮ ਕਰਨਾ ਕਿਚਨ 'ਚ ਤੇ ਮਤਲਬ ਜੇ ਓਂਝ ਪੈਲੇ ਕਿੰਨੀ-ਕਿੰਨੀ ਦੇਰ 'ਚ ਅ ਪਿਆਜ ਕੱਟਨ ਬੈਠ ਜਾਈਦੀਆਂ ਸੀ, ਹੁਨ ਚੋਪਰ ਦੇ ਵਿੱਚ ਏੱਕ ਮਿੰਟ ਦੇ ਅੰਦਰ ਈ ਕਿੰਨਾ ਸਾਰਾ ਪਿਆਜ ਕੱਟ ਜਾਂਦਾ ਐ ਤੇ ਮਿਕਸੀ ਲੈੱਲ ਲੋਂ ਤੁਸੀ ਓ ਨਾ ਮਤਲਬ ਬੋਹੋਤ ਜਿਆਦਾ ਅਵ ਤਵੇ ਵੀ ਆ ਗਏ ਨੇ, ਇਲੈਕਟ੍ਰੋਨਿਕ ਤਵੇ ਆ ਗਏ ਨੇ ਵੀ ਬਸ ਰੋਟੀ ਉਹਦੇ ਵਿੱਚ ਪਾਓ। ਪੇੜਾ ਪਾਓ ਤੇ ਰੋਟੀ ਬਣ ਜਾਣੀ ਆਰਾਮ ਤਵੇ ਤੇ ਮਤਲਬ ਕਾਫੀ ਏਪਲੈਸਿਸ ਆ ਗਏ ਨੇ ਜੋ ਵੀ ਸਾਨੂੰ ਕਈ ਫਾਇਦੇ ਵੀ ਦਿੰਦੇ ਤੇ ਕਈ ਨੁਕਸਾਨ ਵੀ ਦਿੰਦੇ ਨੇ। ਹਾਂਜੀ।
ਬਿਲਕੁਲ ਇਹ ਤੇ ਹੈ ਬਾਕੀ ਦੇਖਾ ਹੁਣ ਹਰ ਚੀਜ਼ ਦਾ ਫਾਇਦਾ ਵੀ ਹੈ, ਨੁਕਸਾਨ ਵੀ ਹੈ ਹੁਣ ਸਮੇਂ ਸਿਰ ਸਾਨੂੰ ਬਾਅਦ ਪਤਾ ਲੱਗੇਗਾ ਜੀ ਇਹਦੇ ਨੁਕਸਾਨ ਹੀ ਪੈਂਦੇ ਨੇ, ਇਹਦੇ ਫਾਇਦੇ ਵੀ ਨੇ। ਲੇਕਿਨ ਦੇਖੋ ਵਰਤੋਂ ਕਰਨੀ ਵੀ ਹੈ, ਲੋੜ ਵੀ ਹੈ ਤੇ ਅਸੀਂ ਕਰਦੇ ਵੀ ਹਾਂ। ਮਗਰ ਫਾਇਦੇ ਵੀ ਨੇ ਇਹਦੇ। ਤੇ ਕਰਨਾ ਵੀ ਚਾਹੀਦਾ ਜੀ। ਹਾਂਜੀ।
ਕਹਿਣ ਦਾ ਮਤਲਬ ਹੈਵੇ ਕਿ ਕਿਸੇ ਚੀਜ਼ ਦੀ ਵਰਤੋਂ ਕਰ ਰਹੇ ਹੋ ਨਾ, ਬੜੇ ਧਿਆਨ ਨਾਲ ਵਰਤੋਂ ਕਰੋ। ਉਹਨੂੰ ਕੇਅਰਫੁਲੀ ਵਰਤੋਂ ਕਰੋ ਤੇ ਉਹਦਾ ਕੋਈ ਨੁਕਸਾਨ ਨੀ ਹੋਏਗਾ। ਹਾਂ ਬਿਨਾਂ ਕੇਅਰਲੈਸ ਹੋ ਕੇ ਅਸੀਂ ਵਰਤੋਂ ਕਰਦੇ ਹਾਂ ਤੇ
ਹਾਂਜੀ ਚੰਗਾ ਲੱਗਿਆ ਜੀ ਗੱਲ ਕਰਕੇ ਜੀ। ਬਹੁਤ ਵਧੀਆ ਜੀ।
ਓਕੇ ਜੀ। ਥੈਂਕ ਯੂ ਜੀ। ਫਿਰ ਮਿਲਣਾ ਆ। ਹਾਂਜੀ।
ਜੀ-ਜੀ। ਜੀ-ਜੀ।